ਹੈਲੋ ਸਤਿ ਸ਼੍ਰੀ ਅਕਾਲ
ਦਾਲ ਕਿੱਦਾਂ ਉਂ?
ਮੈਂ ਠੀਕ ਆਂ। ਤੁਸੀਂ ਕਿਵੇਂ ਔ?
ਮੈਂ ਵੀ ਵਧੀਆ। ਕੀ ਕਰ ਰੇ ਸੀ?
ਮੈਂ ਤੇ ਕੁਛ ਨੀ ਸੁਣਿਆ ਰੀ ਸੀ ਮੇਰੀ ਮੰਮੀ ਨੇ ਅਚਾਰ ਚਾੜਿਐ।
ਅੱਛਾ, ਉਹ।
ਹਾਂਜੀ।
ਔ ਕੀ ਕਰ ਰੇ ਸੀ?
ਮੇਰੀ ਮੰਮੀ ਨੇ ਅਚਾਰ ਚਾੜਿਐ।
ਅੱਛਾ ਤੇ
ਮੈ ਤੇ ਬਾਸ
ਅੱਛਾ ਚਾਰ ਖਾਂਦੇ ਪੇਓ, ਕੱਲਾ ਅਚਾਰ ਖਾਂਦੇ
ਹਾਂ।
ਕੋਨਸਾ ਹੰਬਰਾ
ਹਾਂਜੀ।
ਅੱਛਾ। ਤੇ ਐਵੇਂ ਕੱਲਾ ਔ ਤੇ ਸਈ ਤੇ ਤੁਸੀਂ ਅੰਬੀ ਖਾਂਦੇ ਔ ਨਾ, ਅਚਾਰ ਨੀ ਖਾਂਦੇ ਹੋਣੇ।
ਤੁਆਨੂੰ ਕੇੜਾ ਅਚਾਰ ਵਧੀਆ
ਮੈਨੂੰ ਅਚਾਰ ਵਧੀਆ ਲੱਗਦਾ ਹੈ, ਅ ਗਾਜਰ ਦਾ ਹੁੰਦਾ ਐ
ਹਾਂਜੀ।
ਹੂੰ, ਬੜਾ ਅੱਛਾ ਲੱਗਦੈ। ਗਾਜਰ ਦਾ ਅਚਾਰ ਵਧੀਆ ਲੱਗਦੇ। ਗਾਜਰ ਦਾ ਅਚਾਰ
ਨਵੀਂ ਗਾਜਰ ਦਾ ਔਰ ਅੰਬ ਦਾ ਵਧੀਆ ਲੱ
ਖਾਂਦੈ ਤੁਸੀ ਗਾਜਰ ਦਾ?
ਹਾਂਜੀ ਮੈਂ ਬਾਾਜਰ ਦਾ ਵੀ ਖਾ ਲੈਂਨੀ ਆਂ।
ਅੱਛਾ, ਖਾ ਲੈਂਦੇ ਔ।
ਮੈਨੂੰ ਬਸ ਨਿੰਬੂ ਦਾ ਅਚਾਰ
ਨਿੰਬੂ ਅਚਾਰ ਵਧੀਆ ਨ ਲੱਗਦਾ।
ਨਿੰਬੂ ਔਰ ਇੱਕ ਹੋਰ ਵੀ ਹੁੰਦੈ ਨਾ
ਆਮਲਾ ਆਮਲਾ-ਆਮਲਾ। ਅੱਛਾ, ਮੈਨੂੰ ਵੀ ਨਿੰਬੂ ਔ ਅਚਾਰ ਇੰਨਾ ਅੱਛਾ ਨ ਲੱਗਦਾ ਪਰ ਆ ਔ ਔਦਾ ਗਾਜਰ ਦਾ ਅਚਾਰ ਵਧੀਆ ਲੱਗਦੈ।
ਹਾ।
ਹੂੰ। ਹੋਰ ਬ੍ਰੇਕਫਾਸਟ ਵਗੈਰਾ ਹੋ ਗਿਆ ਤੁਆਡਾ, ਹੁਣ ਤੇ ਲੰਚ ਦਾ ਟਾਈਮ ਐ ਵੈਸੇ।
ਹਾਂਜੀ ਅੱਜ
ਔਨਲਾਈਨ 'ਚ ਹੈਂ, ਆਵਾਜ਼ ਨੀ ਆ ਰੀ।
ਅੱਜ ਅਸੀਂ ਬ੍ਰੇਕਫਾਸਟ 'ਚ ਰਾਤ ਦੀ ਦਾਲ ਵੀ ਖਾਈ ਸੀ।
ਰਾਤ ਦੀ ਦਾਲ ਖਾਈ ਸੀ।
ਹਾਂਜੀ, ਬਾਕੀ ਮੇਰੀ ਮਾਸੀ ਔ ਲੈ ਕੇ ਆ ਗਏ ਸੀ।
ਕੀ ਲੈ ਕੇ ਆ ਗਏ ਸੀ? ਕੀ ਲੈ ਕੇ ਆ ਗਏ ਸੀ?
ਹੈਲੋ
ਹੈਲੋ
ਹਾਂਜੀ
ਕੀ ਲੈ ਕੇ ਆ ਗਏ ਸੀ
ਮੇਰੀ ਮਾਸੀ ਉਹ ਲੈ ਕੇ ਆਇਆ ਸੀ ਬਾਈਕ ਛੋਲੇ
ਵਾਈਟ ਚੋਲੇ ਅੱਛਾ ਅੱਛਾ ਅੱਛਾ ਤੇ ਫੇਿਰ ਉਹਦੇ ਨਾਲ ਪੂੜੀ ਖਾਧੀ
ਹਾਂਜੀ
ਅੱਛਾ ਨਾਲ ਅਚਾਰ ਵੀ ਦਾਲ ਅਚਾਰ ਵੀ ਲਿੱਤਾ ਸੀ। ਅਚਾਰ ਵੀ ਦਿੱਤਾ ਫਿਰ ਨਾਲ।
ਨਹੀਂ ਇਹ ਅਚਾਰ ਤੇ ਨਹੀਂ ਲੈ ਤਾਂ ਕਿਉਂਕਿ ਹਜੇ ਨਿੰਬੂ ਦਾ ਹੀ ਆ ਅਚਾਰ ਹੈਗਾ ਘਰ ਨਿੰਬੂ ਦਾ।
ਅੱਛਾ ਨਿਊ ਤਾਂ ਤੁਹਾਨੂੰ ਪਸੰਦ ਨਹੀਂ ਹੈ?
ਨਹੀਂ। ਹੋਰ ਦੱਸੋ ਤੁਸੀ ਕੀ ਖਾਇਆ ਬ੍ਰੇਕਫਾਸਟ 'ਚ?
ਮੈਂ ਸਵੇਰੇ ਆਲੂ ਰੋਟੀ ਦੀ ਪਰ ਅ ਮਤਲਬ ਦੋਸਤਾਂ ਨਾਲ ਆਪਣਾ ਉੱਥੇ ਜਲੇਬੀ ਖਾ ਕੇ ਆਇਆ ਸੀ।
ਅੱਛਾ।
ਤੇ ਫਿਰ ਘਰ ਆ ਕੇ ਫਿਰ ਛੋਲੇ ਭਟੂਰੇ ਲੈ ਆਏ ਸੀ ਔ ਅਸੀ। ਛੋਲੇ ਭਟੂਰੇ ਖਾ ਤੇ ਫਿਰ ਏਰੇ 'ਚ।
ਅੱਛਾ।
ਹੂੰ ਬਾਹਰੋਂ ਦੀ।
ਹੋਰ ਦੱਸੋ ਤੁਸੀ ਤੁਹਾਨੂੰ ਤੇ ਕ੍ਰਿਕਟ ਖੇਲਣ ਦਾ ਵੀ ਕਾਫੀ ਸ਼ੌਕ ਨਾ?
ਹਾਂ ਮੈਨੂੰ ਖੇਲਣ ਦਾ ਮੈਂ ਵੀ ਅੱਜ ਕ੍ਰਿਕਟ ਖੇਡ ਕੇ ਆਇਆ ਸੀ। ਪਰ ਸਵੇਰੇ ਬਾਰਿਸ਼ ਹੋ ਗਈ ਉੱਧਰ। ਪਰ ਜਿੱਥੇ ਅਸੀਂ ਗਏ ਦੇ ਸੀ ਉਹ ਸਾਰੀ ਮਿੱਟੀ ਵਾਲੀ ਪਿੱਚ ਹੈਗੀ ਸੀ। ਤੇ ਫੇਰ ਉਸ ਤੋਂ ਬਾਅਦ ਅਸੀਂ ਉੱਥੇ ਗਏ ਦੂਜੀ ਜਿੱਥੇ ਸਮੀਟਡ ਪਿੱਚ ਹੈਗੀ ਸੀ। ਉੱਥੇ ਖੇਡੇ ਫਿਰ।
ਸੀ ਅੱਜ?
ਹੈਂ।
ਮੈਚ ਖੇਲਿਆ ਸੀ ਅੱਜ।
ਹਾਂ ਮੈਚ ਖੇਡਣ ਗਿਆ ਸੀ।
ਕੌਣ ਤੁਸੀਂ ਕੌਣ ਸੀ ਟੀਮ ਜਿੱਤੀ ਸੀ?
ਸਾਡੀ ਟੀਮ ਜਿੱਤੀ ਸੀ। ਹੂੰ ਅਸੀਂ ਦੂਜੀ ਟੀਮ ਨੂੰ ਜਿੱਤਣ ਨੀ ਦਿੰਦੇ ਨਾਂ।
ਹੂੰ।
ਮੇਰੀ ਭੈਣ ਜੀ ਮੇਰੇ ਕੋਲ ਕ੍ਰਿਕਟ ਕੋਚਿੰਗ ਲੈਂਦੀ ਵੀ ਹੈ ਕਹਿੰਦੀ ਭਾਜੀ ਮੈਨੂੰ ਸਿਖਾ ਦੋ?
ਅੱਛਾ।
ਮੈਂ ਕਿਹਾ ਚਲੋ ਸਿਖਾਈ ਦਿੰਨਾ ਕੋਈ ਗੱਲ ਨਹੀਂ ਫਿਰ ਮੈਂ ਹੁਣ ਹੈਂ।
ਉਹ ਕਿੰਨੇ ਸਾਲ ਦੇ ਨੇ।
ਉਹ ਪਤਾ ਨੀ ਬਾਰਾਂ ਬਾਰਾਂ ਤੇਰਾਂ ਸਾਲ ਦੀ ਹੈ। ਸ਼ਾਇਦ। ਗਿਆਰਾਂ ਇਲੇਵਨ ਸਾਲ ਦੀ ਹੈ।
ਹੂੰ।
ਤੁਸੀਂ ਕਿੰਨੇ ਸਾਲ ਦੇ ਹੋ?
ਮੈਂ ਤੇ ਸੌਲਾ ਸਾਲ ਦੀ ਹਾਂ।
ਅੱਛਾ ਸੋਲਾਂ ਸਾਲ ਦੇ ਹੋ।ਫੇਰ ਤੁਹਾਨੂੰ ਆਉਂਦਾ ਕ੍ਰਿਕਟ ਵਗੈਰਾ ਮੈਂ ।
ਅੱਛਾ।
ਤੁਹਾਨੂੰ ਆਉਂਦਾ ਕ੍ਰਿਕਟ?
ਥੋੜ੍ਹਾ ਥੋੜ੍ਹਾ ਆਉਂਦਾ ਹੈ।
ਕੀ ਕਰ ਲੈਂਦੇ ਹੋ?
ਹਾਂਜੀ।
ਕੀ ਕਰ ਲੈਂਦੇ ਹੋ?
ਮੈਂ ਬੈਟਿੰਗ ਔਰ ਫੀਲਡਿੰਗ ਕਰ ਦੀ
ਅੱਛਾ।
ਤੁਸੀਂ ਆਪਣੀ ਟੀਮ ਚ ਬੈਟਰ ਹੈਗੇ ਹੋ, ਜਾਂ ਫਿਰ ਫੀਲਡ ਜਾਂ ਕੀ ਹੈਗੇ ਹੋ?
ਮੈਂ ਆਲ ਰਾਊਂਡਰ ਹਾਂ।
ਤੁਹਾਨੂੰ ਸਭ ਤੋਂ ਮਜ਼ਾ ਕਿਹਦੇ 'ਚ ਆਉਂਦਾ, ਕਰ ਬਾਟੇ ਸਭ ਤੋਂ ਮੁਸ਼ਕਿਲ ਕੀ ਲੱਗਦੀ ਹੈ ਤੁਹਾਨੂੰ।
ਮੈਨੂੰ ਸਭ ਤੋਂ ਮੁਸ਼ਕਿਲ ਲੱਗਦੀ ਹੈ? ਫੀਲਡਿੰਗਸ -ਫੀਲਡਿੰਗ ਥੋੜ੍ਹੀ ਬਹੁਤ ਮੁਸ਼ਕਿਲ ਲੱਗਦੀ ਹੈ।
ਫੀਲਡਿੰਗ
ਹਮ ਕਿਉਂਕਿ ਉਹਦੇ ਵਿੱਚ ਕੈਚ ਬੜੀ ਮੁਸ਼ਕਿਲ- ਮੁਸ਼ਕਿਲ ਆਉਂਦੀਆਂ ਨੇ ਨਾ ਤੇ ਕਈ ਵਾਰੀ ਛੁੱਟ ਜਾਂਦੀਆਂ ਫਿਰ
ਕਈ ਵਾਰੀ ਐਵੇਂ ਹੋਇਆ ਕਿ, ਤੁਸੀਂ ਕੈਚ ਕਰਨ ਗਏ ਔਰ ਇਕਦਮ ਹੀ ਤੁਸੀਂ ਡਿੱਗ ਗਏ
ਨਹੀਂ ਐਸਾ ਕਦੇ ਵੀ ਨਹੀਂ ਹੋਇਆ ਅਸੀਂ ਬਹੁਤ ਆਰਾਮ ਨਾਲ ਚੱਲਦੇ ਹਾਂ
ਨਹੀਂ ਪਰ ਫਿਰ ਕਈ ਵਾਰੀ ਆਰਾਮ ਨਾਲਮ ਨਾਲ ਗਿਰ ਵੀ ਜਾਂਦੀਆਂ ਨੇ
ਨਹੀਂ ਨਹੀਂ ਉਹ ਕਦੀ ਕਦੀ ਪੈਰਾ ਫਿਸਲ ਜਾਂਦਾ ਪਰ ਮੇਰਾ ਹੱਦ ਤੱਕ ਨਹੀਂ ਫਿਸਲਿਆ
ਹਾਂਜੀ
ਪਹਿਲੇ ਲੈਦਰ ਦਾ ਲੈਦਰ ਦਾ ਮੈਂਚ ਹੀ ਬਹੁਤ ਖੇਡਿਆ ਮੈਂ ਉੱਥੇ ਵੀ ਗਿਆਹਾ ਸੀ ਸਨ ਸਕਕ੍ਰਰੀਨ ਵੀ ਲਗਾਉਂਦਾ ਸੀ ਦੇ ਮੂੰਹ ਪੂਰਾ ਲਾਲ ਹੋ ਜਾਂਦਾ ਸੀ
ਹਮ
ਹੋਰ, ਤੁਸੀਂ ਕੋਈ ਖੇਡਿਆ ਮੈਚ ਅੱਜ ਤੱਕ?
ਨਹੀਂ -ਨਹੀਂ, ਮੈਂ ਤੇ ਨਹੀਂ ਖੇਡਿਆ ਮੈਂ ਨਾ ਕ੍ਰਿਕਟ ਥੋੜ੍ਹਾ ਘੱਟ ਹੀ ਖੇਡਦੀ ਆ, ਉਹ ਕੀ ਹੋਇਆ ਨਾ ਇੱਕ ਵਾਰੀ ਮੈਂ
ਥੋੜ੍ਹਾ ਤੇਜ਼ ਬੋਲੋਗੇ ਇੱਥੇ ਤੱਕ ਆਵਾਜ਼ ਨਹੀਂ ਪਹੁੰਚਦੀ ਪਈ ਇੱਥੇ ਤੱਕ ਆਵਾਜ਼ ਨਹੀਂ ਪਹੁੰਚ ਰਹੀ ਤੁਹਾਡੀ, ਥੋੜ੍ਹੇ ਤੇਜ਼ ਬੋਲੋ ਗੇ
ਮ ਮ
ਅੱਛਾ
ਤੇ ਅਸੀਂ ਉਹ ਬੋਲ ਕੈਚ ਕਰਨ ਗਿਆ ਔਰ ਮੈਂ ਆਪਣੇ ਫਰੈੰਡਸ ਤੇ ਕੀ ਹੋਇਆ ਨਾ ਰੰਚ ਬਣਾਉਂਦੇ -ਬਣਾਦੇ ਸਾਡੀ ਨਾ ਛੱਤ ਥੋੜ੍ਹੀ ਜੀ ਟੇਡੀ ਜਿਹੀ ਹੈ ਤੇ ਉਸ ਮੈਂ ਪੱਥਰ ਆਇਆ, ਤੇ ਮੇਰਾ ਪੈਰ ਸਿਲਿਪ ਹੋਇਆ ਮੈਂ ਮੂੰਹ ਦੇ ਬਲ ਗਿਰ ਗਈ
ਅੱਛਾ
ਤੇ ਮੇਰੇ ਕੋਨੀਆਂ ਦੋਨੋ ਕੋਨੀਆਂ ਕੋਲੀਆਂ ਤੇ ਸ ਉਹਦਾ ਸ਼ੁਕਰ ਹੈ ਮੈਂ ਉਸ ਦਿਨ ਪਜਾਮਾ ਪਾਇਆ ਤੇ ਮੈਨੂੰ ਜ਼ਿਆਦਾ ਲੱਗੀ ਨਹੀਂ ਵਰਨਾ ਅਗਰ ਮੈਂ ਨਿਕਰ ਪਾਈ ਹੁੰਦੀ, ਜਾ ਕੈਪਰੀ ਪਾਈ ਹੁੰਦੀ
ਅੱਛਾ ਜ਼ਿਆਦਾ ਵਜੀ
ਹਮ ਕਿਉਂਕਿ ਕੱਪੜੇ ਪੜਿਆ ਸੀ ਉਹਦੇ ਬਾਅਦ ਫ ਤੁਹਾਡੀ ਖੇ ਖੇਡ ਤੇ ਬਿਨਾਂ ਰਲ ਤੇ ਹੀ ਖੇਡਦੇ
ਹੋਰ ਦੱਸੋ
ਅਰੇ ਇੱਧਰ ਗੱਲ ਜਲਦੀ ਪਈ ਹੈ।ਆਪਣੇ ਬੋਲੀ ਜਾਓਗੇ ਹੈਲੋ
ਹਾਂਜੀ
ਤੇ ਬ ਇਹ ਭਰਾ ਬੜਾ ਪਰੇਸ਼ਾਨ ਕਰਦਾ
ਹਮ ਅੱਜ ਕੱਲ੍ਹ ਦੇ ਬੱਚੇ ਫੋਨ ਚ
ਫੋਨ ਤੇ ਲੱਗੇ ਹੋ ਨੇ ਵੈਸੇ ਵੀ ਪਰੇਸ਼ਾਨ ਕਰਦਾ ਇਹਦਾ ਮੈਂ ਇੱਕ ਸੋਲਿਊਸ਼ਨ ਨਿਕਲਿਆ ਦਾਅਵੇ ਟੀਕਾ ਲੈਦਾ ਮੈਂ ਟਟੀਕਾ ਵਿੱਚ ਪਾਣੀ ਭਰਦਾ ਅਤੇ
ਆਖਰ ਕਰ ਦਿੰਦੇ ਅਸੀਂ
ਹ ਫਿਰ ਠੀਕ ਫਿਰ ਠੀਕ ਹੋ ਜਾਂਦਾ ਫੇਰ ਬਾਹਰ ਭੱਜਦਾ ਐ ਫ ਫੇਰ ਮੈਂ ਛੱਡ ਦਿੰਦਾ। ਮੈਂ ਕਿਹਾ ਚੱਲ
ਕਿੰਨੇ ਸਾਲ ਦਾ ਇਹ
ਪਤਾ ਨਹੀਂ ਦੋ- ਪੰਜ- ਪੰਜ ਸਾਲ ਦਾ ਸ਼ਾਇਦ
ਹੂ
ਹੂ ਕੱਲ ਅੰਬ ਕੱਲ ਮੈਂਗੋ ਨਹੀਂ ਖਾਂਦਾ ਵੈ ਸੀ ਫੇਰ ਮੈਂ ਟੀਕਾ ਫੜਿਆ ਤੇ ਇਹਨੇ ਨਹੀਂ ਜੱਗ ਲਿੱਤਾ ਮੈਗੋ ਦਾ
ਹੂ
ਪਤਾ ਨੀ ਸਹੀ ਲੱਗਿਆ ਨੀ ਲੱਗਿਆ ਇਹਨੂੰ ਕੱਲ ਰਾਤੀ ਵੀ ਨੀ ਖਾਇਆ ਸ਼ਾਇਦ ਹਮ
ਬੱਚੇ ਹੈ ਨਾ
ਹੈਂ
ਅ
ਥੋੜ੍ਹਾ ਫੋਨ ਉੱਪਰ ਕਰਕੇ ਬੋਲੋ
ਰਦੇ ਉਹ ਸੀਖਦੇ
ਅੱਛਾ।
ਹੂ ਪਤਾ ਨੀ ਕੀ ਕੀ ਦਿੰਦੇ ਉੱਥੇ ਫਿਰ ਉਹੀਓ ਰਹਿੰਦੇ। ਇਹਨ ਕੋਈ ਮੇਰੇ ਛੋਟੇ ਭਰਾ
ਹੋਈ ਇਹਨੂੰ ਕਹਿਣਾ ਫੋਨ ਥੜਾ ਇਨੂੰ ਤੱਦੀ ਕਹਿੰਦੇ ਆ, ਬਿਮਾਰ ਹੁੰਦੀ ਗੀ।
ਹੈਲੋ
ਹੈਲੋ
ਹੁਨ ਆ ਗਈ ਵਾਜ ਸਹੀ।
ਠੀਕ ਹੈ। ਮੈਂ ਕਹਿੰਦੀ ਵੀ ਸੀ।ਕੀ ਮੈਂ ਕਹਿੰਦੀ ਪੀ ਸੀ। ਕੀ ਬੱਚੇ ਪਤਾ ਨੀ ਕੀ-ਕੀ ਦੇਖਦੇ ਰਹਿੰਦੇ ਆ ਉਹੀਓ ਸਿੱਖਦੇ ਐ।
ਸਹੀ ਗੱਲ ਹੈ।
ਕਿਉਂਕਿ ਥੋੜੇ ਦਿਨ ਪਹਿਲੇ ਮੇਰੇ ਭਰਾ ਨੇ ਕੋਈ ਵੀਡੀਓ ਦੇਖੀ ਉਹਦੇ ਚ ਕੋਈ ਬੱਚਾ ਹੈਗਾ ਸੀ। ਤੇ ਉਹਦੇ ਬਾਲ ਨ ਸੀ ਉਹ ਗੰਜਾ ਸੀ, ਤੇ ਅਗਲੇ ਦਿਨ ਨਾ ਸਾਡੇ ਮੰਗਤਾ ਆਇਆ
ਇਹ ਤਾਂ ਫਿਰ
ਮੈਂ ਕਿਹਾ ਕਿੱਥੋ
ਹਾਂਜੀ
ਹੁਣ ਬੁਰੀ ਗੱਲ ਨੀ ਹੈਗੀ ਹੈ ਨਾ ਐਵੇਂ ਕਿਸੇ ਨੂੰ ਟਕਲਾ-ਟਕਲਾ ਬੋਲਦੇਣਾ।
ਹੂ, ਬਹੁਤ ਬੁਰੀ ਹੈ। ਮੇਰਾ ਵੀ ਇੱਕ ਭਰਾ ਹੈ। ਉਹਨੇ ਪਤਾ ਨਹੀਂ ਟੀਵੀ ਵਿੱਚ ਕੀ ਦੇਖ ਲਿਆ ਤੇ ਸਾਨੂੰ ਸਭ ਨੂੰ ਸਾਡੇ ਘਰ ਵਾਲਿਆਂ ਨੂੰ ਸਾਰੇ ਉਹੀਓ ਕਹੀ ਜਾਂਦਾ ਐ।
ਹੂ ਬੱਚਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਉਹ ਕੀ ਦੇਖਦੇ ਨੇ ਕੀ ਨਹੀਂ
ਸਹੀ ਗੱਲ ਹੈ। ਅੱਜ ਅੱਜ ਕੱਲ ਦੀ ਭੈਣਾਂ ਵਗੈਰਾ ਰੱਖਦੀਆਂ ਹੀ ਨਹੀਂ ਧਿਆਨ
ਹਮ
ਹਮ
ਇਹਨ ਪ੍ਰਬ
ਹਾਂਜੀ
ਮੇਰਾ ਭਰਾ ਪਰੇਸ਼ਾਨ ਕਰਦਾ ਵ ਮੈਂ ਰੱਖਦੀ ਹਾਂ
ਓਕੇ ਜੀ ਸਤਿ ਸ਼੍ਰੀ ਅਕਾਲ ਜੀ ਘਾਟ ਉਧਰ ਦੀ ਘੱਟ